ਬਸ ਬੈਠੇ ਹੁਣ ਥੋੜਾ ਘੁੰਮਣ ਜਿਹੇ ਆਏ ਸੀ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਵਧੀਆ ਗੱਲ ਹੈ ਕ੍ਰਿਕਟ ਖੇਡਣੀ ਚਾਹੀਦੀ ਹੈ।
ਹਾਂਜੀ-ਹਾਂਜੀ
ਹਾਂਜੀ ਲੋਕੀ ਜ਼ਿਆਦਾਤਰ ਘਰਾਂ ਚ ਹੀ ਬਿਜ਼ੀ ਰਹਿੰਦੇ ਨੇ ਕ੍ਰਿਕਟ ਵਗੈਰਾ ਘੱਟ ਹੀ ਖੇਲਦੇ ਨੇ। ਕਮਸ ਰਦਾ ਸ ਹਾਂਜੀ-ਹਾਂਜੀ, ਬਹੁਤ ਵਧੀਆ ਗੱਲ ਹੈ, ਖੇਡਣੀ ਚਾਹੀਦੀ ਹੈ। ਹਾਂ ਜੀ, ਵਧੀਆ ਹੈ, ਹੋਰ ਸੁਣਾਓ?
ਵਧੀਆ ਜੀ, ਵਧੀਆ। ਤੁਸੀਂ ਕੀ ਕਰ ਰਹੇ ਸੀ?
ਬਸ ਰੋਟੀ ਖਾ ਕੇ ਫ਼੍ਰੀ ਹੋਏ ਸੀ, ਤੇ ਮੈਂ ਕਿਹਾ, ਚਲੋ ਤੁਹਾਡੇ ਨਾਲ ਗੱਲ ਕਰ ਲੈਂਨੇ ਆ। ਹਾਂਜੀ, ਹਾਂਜੀ। ਅਸੀਂ ਰੋਟੀ ਰੋਟੀ ਖਾ ਲਈ ਹੈ, ਫ਼੍ਰੀ ਹਾਂ ਹੁਣ। ਹਾਂਜੀ, ਹੋਰ ਤੁਸੀਂ ਸੁ, ਹੌਰ ਸੁਣਾਓ ਤੁਸੀਂ? ਹੋਰ ਸਵੇਰੇ ਜਾ ਜਲਦੀ ਉੱਠਣਾ ਹੋਵੇਗਾ, ਤੁਸੀਂ ਮੋਰਨਿੰਗ ਵਾਕ। ਵਗੈਰਾ ਜਾਂਦੇ ਹੋਵੋਗੇ। ਸਵੇਰੇ ਵੀ ਬੈਟ ਬਾਲ ਖੇਲਣ ਜਾਂਦੇ ਹੋ।
ਨਾ-ਨਾ ਨਾਈਟ ਨੂੰ ਜਾਂਦੇ ਹਾਂ ਆਪਾਂ, ਨਾਈਟ ਇੱਥੇ ਉਹ ਬਣੇ ਹੋਏ ਨਾ, ਸ਼ੱਡੀਅਮ ਜਾ ਬਣਦੇਨੇ ਲਾਇਟਾ- ਲੁਟਾ ਲਗੇ ਨੇ ਉੱਥੇ।
ਸਟੇਡੀਅਮ ਬਣਿਆ ਹੋ ਅੱਛਾ- ਅੱਛਾ, ਮੈਂ ਸੋਚਿਆ ਮੋਰਨਿੰਗ ਚ' ਵੀ। ਜਿਵੇਂ ਵਾਕ ਕਰਨ ਜਾਂਦੇ ਆ, ਸਵੇਰੇ-ਸਵੇਰੇ ਮੁੰਡੇ ਖੇਡਣ ਜਾਂਦੇ ਨੇ ਨਾ।
ਨਹੀਂ- ਨਹੀਂ- ਨਹੀਂ। ਮੁੰਣਗੇ ਚ' ਨਹੀਂ ਜਾਂਦੇ।
ਹਾਂਜੀ। ਸਾਡੇ ਘਰ ਚ' ਰਹਿੰਦੇ ਨੇ ਉਹ ਸਾਡੇ ਹੀ ਤੇ ਉਹ ਬੱਚੇ ਸਵੇਰੇ ਪੰਜ ਵਜੇ ਹੀ ਉੱਠ ਕੇ, ਮਤਲਬ ਬੈਟ-ਬਾਲ ਖੇਡਣ ਚਲੇ ਜਾਂਦੇ ਨੇ ਗਰਾਊਂਡ ਵਿੱਚ
ਅੱਛਾ। ਨਹੀਂ ਖੇਡਣਾ ਤਾਂ ਬਹੁਤ ਵਧੀਆ ਸਿਹਤ ਲਈ ਨਾ।
ਹਾਂਜੀ- ਹਾਂਜੀ- ਹਾਂਜੀ- ਹਾਂਜੀ। ਉਹੀ ਵਧ ਹਾਂਜੀ। ਅਸੀਂ ਵਾਕ-ਵੂਕ ਘੱਟ ਹੀ ਬਸ ਵੈਸੇ ਜਾਣਾ ਚਾਹੀਦਾ ਕਿਸੇ ਟਾਈਮ ਚਲੇ ਜਾਂਦੇ, ਬੱਚੇ ਪਾਰਕ ਪੁਰਕ ਚਲੇ ਜਾਂਦੇ ਨੇ।
ਅੱਛਾ, - ਅੱਛਾ। ਨਹੀਂ, ਅੱਛੀ ਗੱਲ ਨਾਲੇ ਪੇੜ-ਪੌਦੇ ਵੀ ਘੱਟ ਗਏ ਨਾ। ਪੇੜ-ਪੌਦੇ ਪਹਿਲੇ ਪੇੜ-ਪੌਦੇ ਬਹੁਤ ਹੈਗੇ ਸੀ, ਹੁਣ ਬਹੁਤ ਜ਼ਿਆਦਾ ਘੱਟ ਗਏ ਨੇ।
ਹਾਂਜੀ, ਹਾਂਜੀ, ਉਹੀਓ ਤੇ। ਸਾਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ। ਮਤਲਬ ਹਰ ਘਰ ਪੇੜ-ਪੌਦੇ ਲਗਾਉਣੇ ਚਾਹੀਦੇ ਨੇ।
ਹਾਂਜੀ ਹਾਂਜੀ ਸਹੀ ਗੱਲ ਹੈ ਜੀ
ਹਾਂਜੀ ਪੇੜ ਪੌਦੇ ਲੱਗੇ ਹੋਣਗੇ ਤੇ
ਲੇਕਿਨ ਅੱਜ ਕੱਲ੍ਹ ਲੋਕ ਕੀ ਕਰ ਰਹੇ ਨੇ, ਲੋਕ ਪੇੜ ਪੌਦੇ ਕੱਟ ਹੀ ਰਏ ਨ।
ਘੱਟ ਰਏ ਨੇ, ਓਦੇ ਕਰਕੇ ਪੋਲਿਊਸ਼ਨ ਹੋ ਰਿਆ ਏ, ਮਤਲਬ
ਪਰ ਫੇਰ ਉਨੇ, ਸਾਨੂੰ ਲਗਾਉਣੇ ਵੀ ਚਾਹੀਦੇ ਨਾ।
ਲਗਾਉਣੇ ਵੀ ਚਾਹੀਦੇ ਨੇ। ਹਾਂਜੀ, ਹਾਂਜੀ, ਬਿਲਕੁਲ ਠੀਕ ਗੱਲ ਹੈ। ਅਸੀਂ ਸਬ ਆਪਣੇ ਘਰਾਂ ਚ ਵੀ ਲਗਾਉਣੇ ਚਾਹੀਦੇ ਨੇ ਆਪਣੇ ਘਰ ਚ ਵੀ ਇੱਦਾਂ ਇੱਕ ਥੋੜਾ ਜਿਹਾ ਲੋਨ ਟਾਈਪ ਬਣਾਉਣਾ ਚਾਹੀਦਾ ਹੈ ਜੀ।
ਬਿਲਕੁਲ ਬਿਲਕੁਲ ਬਿਲਕੁਲ ਬਗੀਚਾ ਜਿਹਾ ਬਣਾਉਣਾ ਚਾਹੀਦਾ ਤੇ ਪੇੜ, ਲਗਾਣ ਨਾਲ, ਬਹੁਤ ਫਾਇਦੇ ਹੈਗੇ ਨਾ ਉਸ 'ਚ
ਹਾਂਜੀ- ਹਾਂਜੀ, ਸਬਜ਼ੀਆਂ ਲਗਾਂਦੇ ਆ। ਸਾਡੇ ਵੀ, ਕੋਈ ਰਿਸ਼ਤੇਦਾਰ ਐ ਉਨਾਂ ਨੇ, ਮਤਲਬ ਜਗ੍ਹਾ ਤੇ ਪਲੋਟ ਤੇ ਉਨਾਂ ਨੇ, ਮਤਲਬ ਐ ਬਣਾਇਆ ਏ ਪਾਰਕ ਜੀ ਬਣਾਈ ਏ ਸਬਜ਼ੀਆਂ- ਸੁਬਜ਼ੀਆਂ ਲਗਾਈਆਂ ਨੇ, ਫਲਾਵਰ -ਫਲੂਵਰ ਲਗਾਏ ਨੇ ਤੇ ਕੈਂਦੇ ਅਸੀਂ ਰੋਜ਼ ਵੋਕ ਕਰਨ ਆਂਨੇ ਆਂ ਮਤਲਬ ਆਪਣੇ ਪਲੋਟ ਚ ਉਹਨਾ ਨੇ ਬਣਾਇਆ ਪਾਰਕ ਚ ਈ ਬਣਾ ਲਈਏ। ਨੀਚੇ, ਕੈੰਦੇ ਗਰਾਸ ਤੇ ਅਸੀਂ ਪੈਦਲ ਤੁਰਦੇ ਹਾਂ ਸਵੇਰੇ-ਸਵੇਰੇ ਆਕਸੀਜਨ ਵਧੀਆ ਮਿਲਦੀ ਹੈ ਐਨਰਜੀ
ਹਾਂਜੀ, ਹਾਂਜੀ ਬਿਲਕੁਲ ਜ ਹਰੇ ਘਾਹ ਤੇ ਤੁਰਨਾ ਬਹੁਤ ਵਧੀਆ ਹੈਗਾ ਨਾ ਸਿਹਤ ਲਈ। ਪਰ ਅੱਜ ਕੱਲ੍ਹ ਹਰਾ ਘਾ ਵੀ ਚ ਕਿਸੀ ਕਿਸੀ ਜਗਾ ਤੇ ਰਹਿ ਗਿਆ ਬਸ।
ਹਾਂਜੀ ਨਹੀਂ ਨਹੀਂ ਉਹਨਾਂ ਨੇ ਹਰਾ ਘਾਹ ਏ ਤੇ ਪੈਦਲ ਤੁਰਦੇ ਨੇ ਤੇ ਈਵਨ ਕਿ ਮੈਂ ਵੀ ਗਈ ਸੀ ਉੱਥੇ। ਤੇ ਬਹੁਤ ਅੱਛਾ ਹੈਗਾ ਉਹਨ ਤਾਜ਼ੀਆਂ ਸਬਜ਼ੀਆਂ ਲਾ ਕੇ ਕਿ ਉਹ ਬਣਾਦੇ ਨੇ ਇੰਨੀ ਅੱਛੀ ਸਬਜ਼ੀਆਂ ਲਗਾਈ ਦੀਆਂ ਉਹਨਾਂ ਨੇ। ਕਰੇਲੇ ਭਿੰਡੀਆ ਕੁਝ ਲਾ ਲਾ ਕੇ ਬਣਾਦੇ ਨੇ ਮਲਬ ਬੈਨੀ ਫਿਟੀਏ ਅਸੀਂ ਹੁਣ ਬਾਜ਼ਾਰੋਂ ਲੈਂਦੇ ਹਾਂ ਕੀ ਪਤਾ ਕਿੱਦਾਂ ਦੀਆਂ ਸਬਜ਼ੀਆਂ ਨੇ ਟੀਕੇ ਵਾਲੀਆਂ ਨੇ ਕਿੱਦਾਂ ਨੇ ਹਾਂਜੀ ਹਾਂਜੀ। ਅਤੇ ਫਰੈਸ਼ ਮਤਲਬ ਸਬਜ਼ੀ ਹੈ ਉਤਾਰੋ ਅਤੇ
ਆਪਣਾ ਤੁਹਾਡਾ ਤੁਸੀਂ ਆਪਣਾ ਉਗਾਇਆ ਦਾ ਆਪਣੇ ਹੱਥ ਦਾ ਬਹੁਤ ਵਧੀਆ ਹੁੰਦਾ ਵਾ। ਕੁਦਰਤੀ ਹੋਵੇ ਨਾ ਜਿਹੜੇ ਅੱਜ ਕੱਲ੍ਹ ਬਾਜ਼ਾਰ ਵਿਚ ਆਚਾਰ ਟੀਕੇ ਟੂਕੇ ਦਵਾਈਆਂ ਦਵਈਆਂ ਲਗਾ ਕੇ ਬਣਾਉਂਦੇ ਹੈਗੇ ਨੇ ਉਹਦਾ ਬਹੁਤ। ਜਿਆਦਾ ਨੁਕਸਾਨ ਹੈਗਾ।
ਹਾਂਜੀ ਹਾਂਜੀ ਹੁਣ ਜੇ ਅਸੀਂ ਜੇ ਉਹ ਫਰੈਸ਼ ਉਹ ਫਰੈਸ਼ ਖਾਂਦੇ ਹਾਂ ਨਾ ਉਹ ਸਬ ਸੁਚੀਆਂ ਅਤੇ ਉਹਨਾਂ ਦਾ ਟੇਸਟ ਹੀ ਅਲੱਗ ਹੁੰਦਾ ਏ।
ਬਹੁਤ- ਬਹੁਤ ਫ਼ਰਕ ਹੁੰਦਾ ਜੀ ਟੇਸਟੀ ਚ'। ਤੁਸੀਂ ਹੋਰ ਛੱਟੋ ਅੰਬ ਵੀ ਲਗਾ ਲੋ ਤੁਸੀਂ ਅੱਜ ਕੱਲਸ
ਹਾਂਜੀ- ਹਾਂਜੀ- ਹਾਂਜੀ -ਹਾਂਜੀ। ਅੰਬੀਆਂ ਹਾਂਜੀ ਅਬ ਸਾਡੇ ਬੱਚੇ ਦੇ ਬਹੁਤ ਸ਼ੌਕੀਨ ਅੰਬ
ਅੱਛਾ।
ਹ ਹਾਂਜੀ। ਸਾਡਾ ਮੇਰਾ ਬੇਟਾ ਤਾਂ ਬਹੁਤ ਸ਼ੌਕੀਨ ਹੈਗਾ ਅੰਬਾ ਦਾ। ਹਾਂਜੀ।
ਨਹੀਂ- ਨਹੀਂ ਮੇਰਾ ਫਰੈਂਡ ਹੈਗਾ ਉਹਦੇ ਨਾ ਬਾਗ ਹੈਗੇ ਨੇ ਆਮ ਦੇ। ਆਇਆ ਸੀ ਉਹ ਪਿਛਲੇ ਹਫ਼ਤੇ ਮਤਲਬ ਕਰੇਟ ਭਰ ਕੇ ਲਿਆ ਸੀ ਕਹਿੰਦਾ ਲੈ ਭਰਾਤਰੇ ਵਾਸਤੇ ਅੰਬ ਲੈ ਕੇ ਆਇਆ ਵਾ। ਉਹ ਆਂਦਾ ਮਤਲਬ ਦਸ- ਪੰਦਰਾਂ ਦਿਨ ਬਾਅਦ ਆਪਣਾ ਕਰੇੜ, ਕਰੋੜ ਭਰ ਕੇ ਲਿਆਦਾ ਮੇਰੇ
ਹਾਂਜੀ, ਉਹ ਅੰਬਾ ਦੀ
ਹਾਂ, ਉਸ ਉਹ ਅੰਬ ਦਾ ਸਵਾਦ ਹੋ ਰੈ ਬਾਜ਼ਾਰ ਦੇ ਅੰਬ ਦਾ ਸਵਾਦ ਹੋ ਰਿਹਾ ਬਹੁਤ ਫਰਕ ਹੈ ਜੀ ਉਹ ਆਪ ਨਸ਼ ਕੇ ਹੋ ਗਿਆ
ਜੋ ਨੈਚੁਰਲ ਚੀਜ਼, ਇੱਕ ਨੈਚੁਰਲ ਚੀਜ਼ ਇੱਕ ਇੱਕ ਆਰਟੀਫਿਸ਼ਲ ਤਰੀਕੇ ਨਾਲ ਉਗਾਈ ਗਈ। ਤੇ ਇੱਕ ਬਿਲਕੁਲ, ਓਰੀਜਨਲ ਜੀਹੀ ਮਤਲਬ ਪੂਰੀ ਖਾਦ ਨਾਲ ਅੱਛੀ ਤਰ੍ਹਾਂ ਪੱਕੀ ਹੋਈ। ਕਿਉਂਕਿ ਇਹ ਜਿਹੜੀਆਂ ਬਾਜ਼ਾਰ ਮਹੀਨ ਆਂ ਨੇ ਇਹ ਲੋਕ ਅੱਛੀ ਤਰ੍ਹਾਂ ਪੱਕਣ ਥੋੜ੍ਹੀ ਦਿੰਦੇ ਨੇ ਉਹਨਾਂ ਨੂੰ।
ਹਾਂਜੀ- ਹਾਂਜੀ ਟੀਕੇ ਲਗਾ ਕੇ, ਮਸਾਲੇ ਲਗਾ ਕੇ ਆਪਣਾ ਵੱਡਾ ਕਰਦੇ ਸਹੀ ਗੱਲ। ਮਸਾਲੇ ਤੇ ਯੂ ਕਰਨ ਲੇਕਿਨ ਉਹ ਜਿਹੜਾ- ਜਿਹੜੇ ਉਹ ਅੰਬ ਦੇ ਕੇ ਗਿਆ ਸੀ ਨਾ ਉਹ ਬਹੁਤ ਵਧੀਆ ਅੰਬ ਸੀ।
ਹਾਂਜੀ- ਹਾਂਜੀ ਬਹੁਤ ਵਧੀਆ ਅੱਜ ਕੱਲ੍ਹ ਆ ਵਦੇ ਆਚਾਰ ਪੈਂਦੇ ਪਏ ਨੇ, ਮਤਲਬ ਅੰਬੀਆਂ ਆਉਂਦੀਆਂ ਨੇ। ਜਿਹੜੇ ਅਹ ਉੱਥੋਂ ਦੀ ਆਉਂਦੇ ਨੇ ਬਾਗ ਚੋਂ ਅੰਬੀਆਂ ਤੋੜ ਕੇ ਲੈਂਦੇ ਨੇ ਉਹਨਾਂ ਦੀ ਉਹਨਾਂ ਦਾ ਟੇਸਟ ਬੜਾ ਅੱਛਾ ਹੁੰਦਾ। ਉਹਨਾਂ ਦੀ ਖੁਸ਼ਬੂ ਬੜੀੱਛੀ ਹੁੰਦੀ ਹੈ ਅੰਬੀਆਂ ਦੀ।
ਹਾਂਜੀ -ਹਾਂਜੀ ਸਹੀ ਗੱਲ ਹੈ।
ਬਸ। ਅਸੀਂ ਵੀ ਅੱਜ ਕੱਲ੍ਹ ਅਚਾਰ- ਚੂਰ ਪਾ ਰਹੇ ਹਾਂ। ਪਰ ਉਹ ਚੀਜ਼ ਨਹੀਂ ਹੈ ਜੋ ਉੱਥੋਂ ਪਾਰ ਕੇ ਲਿਆਈਏ ਨਾ। ਤੇ ਉਹ ਚੀਜ਼ ਮੇਰੇ ਕੋਲ ਕੀ ਕਹਿੰਦੇ ਨੇ ਉਹ ਟੇਸਟ ਨਹੀਂ ਹੈ ਹੁੰਦਾ।
ਹਾਂਜੀ, ਉਹ ਵੇਖਲੋ ਤੁਸੀਂ ਆ ਜਾਮ ਚੱਲ ਜਿਹੜੇ ਅੱਜ ਕੱਲ੍ਹ ਜਾਮੁਨ ਨੂੰ ਬਹੁਤ ਜ਼ਿਆਦਾ ਆ ਗਏ ਮਾਰਕੀਟ ਚ' ਬਹੁਤ ਜ਼ਿਆਦਾ।
ਹਮ, ਉਹਨਾਂ ਕੋਲ, ਹਾਂਜੀ -ਹਾਂਜੀ। ਹਾਂਜੀ- ਹਾਂਜੀ ਉਹ ਗੱਲ, ਹੋਰ ਸੁਣਾਓ ਆ ਤੇ ਹੈ ਹੀ ਆ। ਵਧੀਆ ਗੱਲ। ਬ
ਜਾਮੂਨ ਦੇ ਪੇੜ ਦੇ ਬਹੁਤ ਫ਼ਾਇਦੇ ਹੈਗੇ ਨਾ ਪੇੜ ਦੇ ਵੀ ਫਾਇਦੇ ਹੈਗੇ ਨੇ ਉਹਦੇ ਹ ਫੂਟ ਲੱਗਦਾ ਜਾਮੁਨ ਲੱਗਦੇ।
ਹਾਂਜੀ- ਹਾਂਜੀ- ਹਾਂਜੀ- ਹਾਂਜੀ ਜਾਮੁਨ ਦੇ ਤੇ ਬਹੁਤ ਫਾਇਦੇ ਹੈਗੇ ਆ। ਸ਼ੂਗਰ ਵਾਲੇ ਬੰਦੇ ਵਾਸਤੇ ਬਹੁਤ ਵਧੀਆ ਜਾਮੁਨ। ਹਾਂਜੀ- ਹਾਂਜੀ ਹੋਰ
ਨਾ
ਸਾਡੇ ਤੇ ਘੱਟ ਹੀ ਹੈਗੇ ਆ। ਸਾਡੇ ਤੇ ਥੋੜ੍ਹੀ ਜਗ੍ਹਾ ਦੀ ਕੰਡਸਟਡ ਨਾ ਥੋੜਾ। ਤੇ ਅਸੀਂ ਨੀ ਲਗਾਏ ਦੇ ਹੈਗੇ। ਅਸੀਂ ਵੀ ਪਹਿਲੇ ਕਿਧਰੇ ਬਾਹਰਲੇ ਪਾਸੇ ਰਹਿੰਦੇ ਸੀ ਤੇ ਉੱਥੇ ਕਾਫੀ ਖੁੱਲੀ ਜਗ੍ਹਾ ਸੀ। ਤੇ ਔਹ ਓਥੇ ਅਸੀਂ ਲਗਾਏ ਦੇ ਸੀ ਪੌਦੇ -ਪੂਦੇ ਲਗਾਏ ਸੀ, ਅਸੀਂ ਓਥੇ ਕਾਫ਼ੀ। ਮਤਲਬ ਸਾਡੇ ਨਾਲ ਵੀ ਪਲੋਟ ਸੀ। ਤੇ ਅਸ ਕਾਫੀ ਸਬਜ਼ੀਆਂ -ਸੁਬਜ਼ੀਆਂ ਲਗਾਈਆਂ ਹੋਈਆਂ ਸੀ। ਮਤਲ ਮਤਲਬ ਸ ਔਨਾਂ ਨੇ ਸਾਡੇ ਜੇੜੇ ਕੋਲ ਰੈੰਦੇ ਸੀ ਨਾ ਓਹਨਾਂ ਨੇ ਲਗਾਈ ਦੀਆਂ ਸੀ। ਤੇ ਮੈਂ ਖੁੱਦ ਜਾ ਕੇ ਕਿੰਨੀ ਵਾਰੀ ਸਬਜ਼ੀਆਂ ਉਤਾਰ ਕੇ ਲਿਆਣਾ, ਮੂਲੀਆਂ ਉਤਾਰ ਕੇ ਲਿਆਣੀਆਂ। ਮਤਲਬ ਬਹੁਤ ਟੇਸਟ ਆਂਦਾ ਸੀ। ਹੁ
ਕਿਦਰੋ
ਹਾਂਜੀ- ਹਾਂਜੀ, ਔਰ ਏਕ ਸਾਡੇ ਪਿੱਛੇ ਇੱਕ ਹੋਰ ਪਲੋਟ ਸੀ। ਔਨਾਂ ਨੇ ਗ੍ਰੀਨ ਐਪਲ ਲਗਾਏ ਦੇ ਸੀ ਔਨਾਂ ਦੇ ਪੇੜ ਤੇ ਗ੍ਰੀਨ ਐਪਲ ਲੱਗੇ ਹੋਏ ਸੀ। ਤੇ ਔਥੇ ਬੌਤ ਅੱਛਾ ਏਰੀਆ ਸੀ ਔਥੇ ਜਦੋਂ ਔਥੇ ਰੈੰਦੇ ਸੀ ਨਾ ਓਹ ਓਥੇ ਤੇ ਆਪਾਂ ਸਬਜ਼ੀਆਂ- ਸੁਬਜ਼ੀਆਂ ਉਥ ਤਾਰ ਲਿਆਣੀਆ ਓਨਾਂ ਨੇ, ਸਾਨੂੰ ਕੈਣਾ ਤੁਸੀਂ ਬਈ ਯੂਜ ਕਰ ਲੋ ਉਤਾਰ ਲਿਆਓ ਸਬਜ਼ੀਆਂ-ਘੀਆ, ਤੋਰੀ ਐ ਹੋਗੇ। ਤੋੜ ਹੋ ਗੇ ਪੱਤੇ ਜੇ ਬਣਦੇ ਨੇ ਅਰ
ਹਾਂਜੀ ਹਾਂਜੀ, ਓਹ ਪਤੇ ਸਮਝਗੇ ਪਤੋੜ। ਅਰਬੀ ਦੇ ਪੱਤੇ ਹੁੰਦੇ ਸੈ਼ਦ ਓਹ ਅਰਬੀ ਦੇ ਪੱ ਤੇ ਹੁੰਦੇ ਨਾ।
ਹਾਂਜੀ ਹਾਂਜੀ, ਅਰਬੀ ਦੇ ਪੱਤੇ ਹੁੰਦੇ ਨੇ, ਹਾਂਜੀ। ਤੇ ਹਾਂਜੀ-ਹਾਂਜੀ, ਹਾਂਜੀ-ਹਾਂਜੀ ਓਹੀ ਨਾ ਐਹ ਚੀਜ਼ਾਂ ਦਾ ਬੌਤ ਬੈਨੀਫਿਟ ਏ ਮਤਲਬ ਕਿ ਖੁੱਲ੍ਹੇ ਏਰੀਏ 'ਚ ਰੈੰਣੇ ਆਂ ਤਾਂ ਸਾਨੂੰ ਥੋੜ੍ਹਾ ਬੌਤ ਛੱਡ ਕੇ ਨਾ ਪੇੜ ਪੌਦੇੇ ਯਾ ਮਾੜੀ ਮੋਟੀ ਸਬਜ਼ੀਆਂ ਕੋਈ ਹਰੀ-ਮਿਰਚ ਧਨੀਆਂ ਵਗੈਰਾ। ਏਦਾਂ ਦੀ ਚੀਜ਼ਾਂ ਲਗਾਣੀਆਂ ਚਾਹੀਦੀਆਂ ਨੇ, ਮੈਨੂੰ ਤੇ ਖੁਦ ਬੌਤ ਸ਼ੌਕ ਹੈ ਗਾਏ ਐਹ ਚੀਜ਼ਾਂ ਦਾ। ਔਥੇ ਮੈਂ ਰੈੰਦੀ ਸੀ ਨਾ ਔਥੇ ਦੇਸੀ ਸਪੈਸ਼ਲ ਬਨਵਾਇਆ ਸੀ ਆਪਣੇ ਘਰ ਦੇ ਬਾਰ ਲਗਵਾਇਆ ਸੀ। ਤੇਲ ਲਗਾਈਆਂ ਸੀ, ਹਾਂਜੀ। ਤੇ ਫੇਰ ਓਹ ਅਸੀਂ ਫੇਰ ਇਸ ਕਰਕੇ ਸਾਨੂੰ ਵਧੀਆ ਲੱਗਦਾ ਸੀ ਔਥੇ ਸਵੇਰੇ-ਸਵੇਰੇ ਬੌਤ ਅੱਛਾ ਮਤਲਬ ਫੀਲਿੰਗ ਆਂਦੀ ਸੀ। ਵਧੀਆ ਸੀ ਔਥੇ ਐ ਪਲੋਟ ਵਗੈਰਾ, ਪਾਰਕ ਵਗੈਰਾ। ਐ ਪੇੜ ਪੌਦੇ ਜੈਦਾ ਸੀ ਔਧਰ।
ਹਾਂਜੀ।
ਬੌਤ ਵਧੀਐ, ਵਧੀਆ ਫਰੈਸ਼ ਸਬਜ਼ੀ ਮਿਲਦੀ ਸੀ। ਹਾਂਜੀ ਹਾਂਜੀ, ਹਾਂਜੀ। ਹੋਰ ਵਧੀਆ, ਹੋਰ ਡਿਨਰ ਕਰ ਲਿਆ ਤੁਸ
ਬਸ ਚ ਲਗੇ ਲੈਗੇ, ਨਾ-ਨਾ ਹਜੇ ਤੇ ਖੇਡਣ ਆਏ ਦੇ ਸੀ ਬਸ। ਖੇਡ ਕੇ ਫਰੀ ਹੋ ਗਿਆ, ਹੁਣ ਚੱਲਿਆ ਦਸ ਮਿੰਟ ਤੱਕ।
ਹਾਂਜੀ ਹਾਂਜੀ, ਔਨਾਂ ਕੋਲ ਈ ਏ, ਹਾਂਜੀ। ਅਸੀਂ ਅੱਜ ਬਣਾਇਆ ਘੀਆ। ਕੋਲ ਹੀ ਹੈਗੇ ਹਾਂਜੀ ਕੋਲ ਹੀ ਏ ਚਾਬੀ, ਹਾਂਜੀ। ਅਸੀਂ ਡਿਨਰ ਖਾ ਖਾ ਲਿਆ ਆਲੂ ਗਾਲ ਕਰ। ਸੀ ਆਲੂ ਆਲ ਅ ਅਸ ਓਹ ਮੈਂ ਓਹ ਹੀ ਉੰ ਤੇ ਓਹ ਪੁੱਛ ਰਿਹਾ ਸੀ ਕੋਈ। ਤੇ ਔ ਕੀ ਕੈੰਦੇ ਅਸੀਂ ਕੀ ਘੀਏ ਦੀ ਸਬਜ਼ੀ ਬਣਾਈ ਸੀ, ਤੇ ਨਾਲ ਅਸੀਂ ਸਵੇਰੇ ਪੈਲੇ ਅਸੀਂ ਆਲੂ-ਪੂੜੀਆਂ ਬਣਾਈਆਂ ਸੀ ਓਹ ਵੀ ਪਏ ਦੇ ਸੀ ਸਬਜ਼ੀ। ਹਾਂਜੀ ਕੀ
ਖਾਂਦਾ ਨੀ ਸੀ ਮੈਂ ਵੀ। ਮੈਂ ਵੀ ਹੁਣ ਛੇ ਮਹੀਨੇ ਤੋਂ ਪੰਜ-ਛੇ ਮਹੀਨੇ ਹੁਣੇ ਮੈਂ ਚਾਲੂ ਕੀਤੈ, ਲੇਕਿਨ ਪਹਿਲੇ ਮੈਂ ਨਾ ਦੂਰ ਕਰ ਦਿੰਦਾ ਸੀ, ਹੁਣ ਲੇਕਿਨ ਜਦ ਖਾਧਾ ਨਾ ਇੱਕ ਵਾਰੀ
ਹਾਂਜੀ ਹਾਂਜੀ, ਮੇਰੀ ਗੂੜੀਆ ਓਹਨੂੰ ਵੀ ਨੀ ਪਸੰਦ ਸੀ ਘੀਆ ਮੈਂ ਔਨੂੰ ਜਬਰਦਸਤੀ ਦੇੰਦੀ ਆ। ਕਹਿੰਦੀ ਮੰਮਾ ਅਬ ਟੇਸਟੀ ਲੱਗ ਰੇ। ਹੁਣ ਮੇਰੇ ਬੱਚੇ ਖਾ ਲੈਂਦੇ ਆ ਮੈਂ ਖੁਦ ਜਾਣ ਕੇ ਬਨਾਂਦੀ ਆਂ ਕਿ ਬੱਚੇ ਹਰ ਚੀਜ਼ ਖਾਏ।
ਹਾਂਜੀ ਹਾਂਜੀ, ਬਿਲਕੁਲ ਸਾਰੀ ਚੀਜ਼ਾਂ ਜ਼ਰੂਰੀ ਹੈਗੀ ਨਾ।
ਆਦਤ ਪਾਾਲਾਂਗੇ ਆਪਣੇ ਬੱਚਿਆਂ ਨੂੰ ਹਾਏ ਸਾਡੇ ਬੱਚੇ ਇਹ ਨੀ ਖਾਂਦੇ ਸਾਡੇ ਬੱਚੇ ਉਹ ਨੀ ਖਾਂਦੇ ਮੈਂ ਤੇ ਸਪੈਸ਼ਲ ਬਣਾਵਾਂਗੀ ਘੀਆ ਕਿ ਬਈ ਹਾਂ ਬੱਚੇ ਖਾਣ ਮੇਰੇ
ਹਾਂਜੀ ਬੱਚੇ ਛੋਟੇ -ਛੋਟੇ ਤੁਹਾਡੇ?
ਉਹੀ ਹਾਂ ਨਹੀਂ ਹਾਂਜੀ ਇੰਨੇ ਵੀ ਛੋਟੇ ਨੀ ਏ ਠੀਕ ਨੇ ਸਮਝਦਾਰ ਨੇ
ਅੱਛਾ -ਅੱਛਾ ਨਹੀਂ ਪਿੱਛੋਂ ਵੱਜ ਆ ਰਹੀਆਂ ਸੀ ਮੈਂ
ਚੁੱਕਣ ਵਾਲੇ ਹਾਂਜੀ- ਹਾਂਜੀ ਗੋਦੀਆਂ ਚੁੱਕਣ ਵਾਲੇ ਬੱਚੇ ਨੇ
ਅੱਛਾ ਅੱਛਾ ਹੋ ਗਿਆ ਮਤਲਬ ਤੁਰਨ ਫਿਰਨ ਵਾਲੇ ਹੋ ਗਏ ਨਾ
ਹਾਂ, ਤੁਰਨ ਫਿਰਨ ਤੋਂ ਵੀ ਵੱਡੇ ਨੇ ਸੇਵੇਣ ਚ ਹੈ ਗੁੜੀਆ ਬੇਟਾ ਚੈਕਿੰਗ ਚ ਹੈ। ਹਾਂਜੀ- ਹਾਂਜੀ ਚਲੋ ਹੋਰ ਜੀ ਹਾਂਜੀ- ਹਾਂਜੀ ਵਧੀਆ- ਵਧੀਆ ਹੋਰ ਤੁਹਾਡੇ ਨਾਲ ਗੱਲ ਕਰਕੇ, ਬਹੁਤ ਵਧੀਆ ਲੱਗਿਆ ਹਾਂਜੀ, ਫੇਰ ਕਰਨਾ ਕੋਲ, ਹਾਂਜੀ ਤਾਂ ਹਾਂਜੀ--ਹਾਂਜੀ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਹਾਂਜੀ ਕੋਈ ਨੀ ਕਰਲੋ, ਹਾਂਜੀ- -ਹਾਂਜੀ ਓਕੇ ਜੀ